ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ? ਮੈਂ ਵੀ ਵਧੀਆ ਕੀ ਕਰਦੇ ਪਏ ੳ?
ਕੁਛ ਨਹੀਂ।
ਅੱਛਾ। ਹੋਰ ਕੀ ਬਣਾਇਆ?
ਅਸੀਂ ਅੱਜ ਦੁਪਹਿਰੇ ਖਿੱਚੜੀ। ਖਿਚੜੀ ਬਣਾਈ ਸੀ। ਤੇ ਹੁਣ ਅਸੀਂ ਫਿਲਹਾਲ। ਹੈਲੋ ਹਾਂਜੀ।
ਹੋਰ?
ਵਧੀਆ ਹੁਣ ਦਾਲ ਰੱਖੀ। ਰੱਖੀ ਹੋਈ ਹੈ ਮਾਂਹ ਛੋਲਿਆਂ ਦੀ ਉਹ ਬਣਾਉਣੀ ਹੈ।
ਹੈਲੋ
ਵਧੀਆ ਜੀ ਤੁਸੀਂ ਦੱਸੋ?
ਮੈਂ ਵੀ ਵਧੀਆ।
ਵਧੀਆ ਹੀ ਚਾਹੀਦਾ ਹੋਰ।
ਤੁਸੀਂ ਆਪਣੇ ਲੜਕੇ ਨੂੰ ਸਕੂਲ ਪਾਇਆ ਅਜੇ।
ਨਹੀਂ ਹਲੇੇ ਪਲੇ 'ਚ ਜਾ ਰਿਹਾ ਹੈ।
ਅੱਛਾ ਕਿੰਨੇ ਸਾਲ ਦਾ ਹੈ ਉਹ?
ਤਿੰਨ ਸਾਲ ਦਾ ਹੈ ਹਲੇ ਤੇ।
ਅੱਛਾ ਕਿਹੜੇ ਸਕੂਲ ਪਾਓਗੇ?
ਹਲੇੇ ਤੇ ਫਿਲਹਾਲ ਅਸੀਂ ਸਰਸਵਤੀ ਸੋਚਿਆ ਹੈ ਆ ਡੀ ਡੀ ਅਗਰਵਾਲ
ਅੱਛਾ ਨਹੀਂ ਨਹੀਂ ਵਧ ਵਧਆ ਹੈਗਾ ਉਹ ਸਕੂਲ ਵੀ ਬੜਾ ਅੱਛਾ ਹੈ ਪੜ੍ਹਾਈ ਉਹਦੀ ਅੱਛੀ ਹੈਗੀ
ਹਾਂਜੀ ਕਿਉਂਕਿ ਸਾਡੇ ਇੱਧਰ ਜਿੰਨੇ ਬੱਚੇ ਹੈਗੇ ਨਾ ਸਾਰੇ ਇੱਧਰ ਹੀ ਜਾਂਦੇ ਨੇ, ਸਰਸਵਤੀ'ਚ ਔਰ ਸਭ ਦੀ ਮਤਲਬ ਆਪਾਂ ਕੋਪੀਜ਼ ਵਗੈਰਾ ਵੇਖੀਆਂ ਨੇ ਹੋਮ ਵਗੈਰਾ ਸਭ ਦਾ ਠੀਕ ਹੈਗਾ ਪਰ ਅੱਜ ਕੱਲ ਜਿਵੇਂ ਟਾਈਮ ਹੈਗਾ ਨਾ ਪੜ੍ਹਾਈ ਘੱਟ ਹੈਗਾ ਤੇ ਫੀਸਾਂ ਜ਼ਿਆਦਾ ਹੈਗੀਆਂ
ਹਾਂਜੀ ਹਾਂਜੀ ਪਰ ਏਧਰ ਦੀ ਪਰ ਏਧਰ ਦੀ ਫੀਸ ਠੀਕ ਹੈਗੀ
ਹਾਂਜੀ ਹਾਂਜੀ ਸਰਸਵਤੀ ਦੀ ਸਹੀ ਹੈ ਤਾਂ ਹੀ ਅਸੀਂ ਵੀ ਕਿਹਾ ਹੈ ਕਿ ਸਰਸਵਤੀ ਜੀ ਹੀ ਪਾਵਾਂਗੇ ਹਲੇ ਤੇ ਫਿਲਹਾਲ ਪਲੇ ਚ ਜਾ ਰਿਹਾ ਵਾ ਪਲੇਅ 'ਚ ਵੀ ਤੁਹਾਨੂੰ ਪਤਾ ਹੀ ਹੈ ਫਿਲਹਾਲ ਹਲੇੇ ਦੋ ਤਿੰਨ ਘੰਟੇ ਪੈਂਦਾ ਹੈ ਉਸ ਤੋਂ ਬਾਅਦ ਉਹ ਵੀ ਛੁੱਟੀ ਕਰ ਦਿੰਦੇ ਨੇ
ਹਾਂਜੀ ਹਾਂਜੀ ਉਹਦੇ ਤੱਕ ਨਹੀਂੀ ਬਿਠਾਉਂਦੇ ਬੱਚਿਆਂ ਨੂੰ ਉਹ ਸਿਰਫ ਬਹਿਣਾ ਸਿਖਾਉਂਦੇ ਨੇ ਯਾ ਲਿਖਣਾ ਤੁਹਾਡੀ ਛੋਟੀ ਕੁੜੀੀਆਂ ਕਿ ਕਿੰਨੇ ਸਾਲ ਦੀ ਹੈਗੀ ਹੈ
ਉਹ ਹਲੇੇ ਡੇਢ ਸਾਲ ਦੀ ਹੈਗੀ ਜੀ ਉਹ ਤੇ ਬੜੀ ਛੋਟੀ ਹੈਗੀ
ਅੱਛਾ ਅੱਛਾ
ਉਹਨੂੰ ਤੇ ਬਸ ਤੰਗ ਕਰਵਾ ਲੋ ਜਾਂ ਕੁੱਝ ਦੇ ਦੋ ਬਸ ਤਾਂ ਹੀ ਨਹੀਂ ਤੇ ਉਹ ਵੀਵੇਂ ਉਹਨੂੰ ਵੀ ਬਸ ਸੋਚਣਾ ਹੈ ਹੁਣ ਇਹ ਕਹਿੰਦੇ ਨੇ ਪਹਿਲੇ ਰੂਲਸ ਸੀਗਾ ਕੀ ਲੈ ਲੈਂਦੇ ਸੀ ਤੇ
ਨਹੀਂ ਨਹੀਂ ਰੂਲ ਅ ਹੁਣ ਰੂਲ ਹੈਗਾ ਕਿ ਤਿੰਨ ਸਾਲ ਦੇ ਬਾਅਦ ਦੇ ਬੱਚੇ, ਤਿੰਨ ਸਾਲ ਦੇ ਬੱਚੇ ਨੂੰ ਲੈਣਾ ਹੈਗਾ ਹੈ ਕਿਉਂਕਿ ਇਨੇ ਐੰਨੇ ਛੋਟੇ ਬੱਚੇ ਬੈਠ ਨੀ ਪਾਉਂਦੇ ਨਾ ਜੇ ਰੋਂਦੇ ਨੇ ਫਿਰ
ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ
ਹਾਂਜੀ, ਤੁਸੀ ਦੱਸੋ? ਵਧੀਆ ਜੀ- ਵਧੀਆ। ਤੁਸੀ ਸੁਣਾਓ? ਹੋਰ ਕਿਤੇ ਘੁੰਮਕੇ ਆਏ ਹੋ? ਸਾਰਾ ਕੁਝ ਬਣਾ ਲਈਦਾ ਯਾ
ਅੱਛਾ। ਸਾਨੂੰ ਵੀ ਪੀਜ਼ਾ ਅਤੇ, ਫ੍ਰਾਈਡ ਰਾਈਜ ਤੇ, ਸੈਂਡਵਿਚ ਬਣਾਣਾ ਆਂਦਾ ਹੈ ਮੈਂਗੋ
ਫਰਾ--ਫ੍ਰਾਈਡ ਰਾਈਸ ਕਿਵੇਂ ਬਣਾਂਨੇ ਓ?
''ਅਸੀਂ ਪਹਿਲਾਂ ਪਿਆਜ਼ ਕੱਟ ਲਏ, ਟਮਾਟਰ ਕੱਟ ਲਏ, ਸ਼ਿਮਲਾ ਮਿਰਚ ਕੱਟ ਲਈ ਤੇ ਜਿਹੜੇ ਮਟਰ ਨੇ, ਉਹਨਾਂ ਨੂੰ ਥੋੜ੍ਹਾ ਪਾਣੀ ਵਿੱਚ ਰੱਖ ਦਿੱਤਾ ਤੇ, ਸਾਰੀ ਬਰਫ਼ ਜੇ ਹੋ ਜਿਹੜੀ ਬਰਫ਼ ਹੈਗੀ ਉਹ ਉੱਤਰ ਗਈ, ਹਾਂਜੀ-ਹਾਂਜੀ। ਉਹ-ਉਹ ਫਿਰ ਪਾਣੀ ਵਿੱਚੋ ਨਿਕਾਲ ਦਿੱਤੇ, ਪਹਿਲੇ ਅਸੀ ਮਟਰ ਪਾ ਦਿੱਤੇ ਥੋੜ੍ਹੇ ਗਲ ਜਾਣ।ਮਟਰ ਜਲਦੀ ਨਾਲ ਨਹੀਂ ਗਲਦੇ ਨਾ। ਉਗਲ ਗਏ ਫੇਰ ਫੇਰ ਉਦੋਂ ਬਾਅਦ ਅਸੀਂ ਸਾਰੀ ਸਬਜ਼ੀਆਂ ਪਾ ਦਿੱਤੀਆ। ਉਹਦੇ ਵਿੱਚ 'ਉਹ ਪਾਕੇ ਫਿਰ ਅਪਣੇ ਸਵਾਦ ਅਨੁਸਾਰ ਨਮਕ, ਮਿਰਚ ਤੇ ਧਨੀਆ ਥੋੜ੍ਹਾ ਜਿਹਾ ਤੇ ਅਹ ਬਾ--ਕੀ-ਕੀ ਕਹਿੰਦੇ ਨੇ ਉਹਨੂੰ ਸੋਸ ਪਾ ਦਿੱਤੀ ਅਸੀ ਟਮੈਟੋ-ਕੈਚਅਪ ਪਾ ਦਿੱਤੀ, ਸੋਇਆ ਸੋਸ ਪਾ ਦਿੱਤੀ, ਵਿਨੇਗਰ ਪਾ ਦਿੱਤਾ।
ਅੱਛਾ ਜੀ।
ਫਿਰ, ਉਹਦੋਂ ਬਾਅਦ ਅਸੀਂ ਉਹਦੇ ਵਿੱਚ ਚਾਵਲ ਪਾ ਦਿੱਤੇ ਚਾਵਲ ਪਾਕੇ ਨਮ--ਉ--ਪਾਦਿੱਤਾ, ਓਰਗਨੋ ਪਾ ਦਿੱਤਾ, ਚੀਲੀ ਫਲੈਕਸ ਪਾ ਦਿੱਤਾ
ਅੱਛਾ ਜੀ। ਠੀਕ ਹੈ ਜੀ, ਨਹੀਂ ਤੇ ਤੁਸੀਂ ਕੁੱਕਰ'ਚ ਬਣਾਨੇ ਓ, ਯਾ ਕੜਾਈ'ਚ?
ਕੜ੍ਹਾਹੀ 'ਚ
ਅੱਛਾ ਜੀ। ਫੇਰ ਠੀਕ ਆ, ਉਹੀ ਤੇ ਕੁੱਕਰ'ਚ ਫਿਰ ਸੀਟੀ ਲੱਗੂਗੀ ਉਹਨੂੰ ਤੇ ਟਾਈਮ ਲੱਗੇਗਾ ਇੱਕ ਯਾ ਦੋ ਸੀਟੀਆਂ ਹਾਂਜੀ-ਹਾਂਜੀ ਐ ਤੇ ਹੈਈ ਹੈ ਜੀ।
ਹਾਂਜੀ,
ਘੁੰਮਣ ਗਏ ਸੀ?
ਨਾ- ਨਾ ਅਜੇ ਤੇ ਨੀ ਗਏ।
ਅੱਛਾ ਜੀ, ਚਲੋ ਠੀਕ ਹੈ ਜੀ। ਹੋਰ, ਤੁਸੀ ਰੋਟੀ ਖਾਲੀ ਜੇ?
ਨਾ-ਨਾ, ਹ ਹਜੇ ਨਹੀਂ ਖਾਈ ਅਸੀਂ, ਹੁਣ ਖਾਵਾਂਗੇ।
ਅੱਛਾ ਜੀ, ਚਲੋ ਠੀਕ ਏ। ਕੀ ਬਣਾਇਆ ਤੁਸੀਂ?
ਦਾਲ ਮੱਖਣੀ ਬਣਾਈ ਏ।
ਅੱਛਾ ਜੀ, ਠੀਕ ਹੈ ਜੀ। ਹੋਰ ਕਦੋ ਖਾਓਗੇ ਫਿਰ ਰੋਟੀ?
ਹਾਂਜੀ।ਬਸ ਹੁਣੇ ਖਾਵਾਂਗੇ ਥੋੜੇ ਫਰ'ਚ
ਠੀਕ ਹੈ, ਜੀ। ਹੋਰ ਦੱਸੋ?
ਬਸ ਵਧੀਆ ਜੀ।
ਵਧੀਆ ਹੀ ਚਾਹੀਦਾ, ਘਰੇ ਠੀਕ ਨੇ ਸਾਰੇ?
ਸਭ ਵਧੀਆ। ਤੁਹਾਨੂੰ, ਫੋਨ ਚਲਾਣਾ ਆਂਦਾ?
ਏ
ਅੱਛਾ। ਤੁਹਾਨੂੰ ਕੀ ਚੀਜ਼ ਪਸੰਦ ਹੈਗੀ ਐ ਫੋਨ'ਚ?
ਫੋਨ ਤੇ ਤੁਹਾਨੂੰ ਪਤਾ ਹੀ ਅੱਜ-ਕੱਲ ਸੋਸ਼ਲ ਮੀਡੀਆ ਜ਼ਿਆਦਾ ਹੈਗੀ ਹੈ, ਇੰਸਟਾਗ੍ਰਾਮ, ਫੇਸਬੁੱਕ ਅੱਜ- ਕੱਲ ਲੋਕੀ ਚੰਗੀਆਂ ਚੀਜ਼ਾਂ ਘੱਟ ਔਰ, ਇਹ ਚੀਜ਼ਾਂ ਅਲ ਜ਼ਿਆਦਾ ਧਿਆਨ ਦਿੰਦੇ ਹੈਗੇ ਨੇ। ਪਰ, ਸਾਡਾ ਫੇਰ ਵੀ ਰੂਟੀਨ ਕਿ, ਅਸੀਂ ਸਵੇਰੇ ਉੱਠਣਾ ਨਹਾ- ਧੋਕੇ ਪਹਿਲ ਗੁਰਦੁਆਰੇ ਜਾਣਾ ਫੇਰ ਕੰਮ-ਕੁੰਮ ਕਰਨਾ ਉਸ ਤੋਂ, ਬਾਅਦ ਜੋਤਬੱਤੀ ਲਗਾ ਕੇ, ਅਸੀਂ ਫੋਨ ਤੇ ਹੀ ਪਾਠ ਕਰ ਮੰਨਿਆ ਝੂਠ ਕੀ ਸਾ ਸਾਡੇ ਕੋਲ ਗੁਟਕਾ ਕਰਨੇ ਆ ਪਰ ਗੁੱਟਕੇ ਤੇ ਹੁੰਦਾ ਨੀ, ਕਿਉਂਕਿ ਬੱਚੇ ਛੋਟੇ ਨੇ ਨਾ ਕਰਨ ਨੀ ਦਿੰਦੇ ਹੈਗੇ। ਫੇਰ ਅਸੀਂ ਗੰਦੇ ਹੱਥ ਨਹੀਂ ਲਗਾਂਦੇ।
ਹਾਂਜੀ,
ਹਾਂਜੀ ਫਿਰ ਉਹ ਜਪੁਜੀ ਸਾਹਿਬ, ਔਰ ਚੌਪਈ ਸਾਹਿਬ।
ਤੁਸੀਂ ਸੰਡੇ ਨੂੰ ਚੁਪੈਰਾ ਕੱਟਨ ਜਾਂਦੇ ਹੋ।
ਪਹਿਲੇ ਕੱਟੇ ਸੀਗੇ ਹੁਣ ਨੀ ਬੁੜੇ ਸ ਸਾਹਿਬ ਅਸੀਂ ਪਹਿਲੇ ਕੱਟੇ ਨੇ ਪੰਜ ਚੁਪਹਿਰਾ ਸਾਹਿਬ ਕੱਟੇ ਨੇ ਛੇਵਾਂ ਸ਼ੁਕਰਾਨਾ ਦਿੱਤਾ, ਉਸ ਤੋਂ ਬਾਅਦ ਫੇਰ ਗਰਮੀ ਬਹੁਤ ਹੁੰਦੀ ਸੀ ਨਿਆਣੇ ਤੰਗ ਬੜਾ ਕਰਦੇ ਸੀਗੇ, ਇਹ ਤੁਹਾਨੂੰ ਪਤਾ ਇਹ ਕਿ ਖਿਡੋਣੇ ਲੈ ਦੋ ਇਹ ਕਰ ਦੋ ਫਿਰ ਤੁਹਾਨੂੰ ਪਤਾ ਹੀ ਕਿ ਇੱਕ ਵੀ ਨੀ ਫੇਰ ਇੱਕ ਤੋਂ ਇੱਕ ਲੈਣੀਆਂ ਹੈਗੀਆਂ ਨੇ ਫੇਰ ਤੁਹਾਨੂੰ ਪਤਾ ਫਿਰ ਇਸ ਕਰਕੇ ਫੇਰ ਇਹਨਾਂ ਨੇ ਮਨਾ ਕਰਤਾ ਉਤੋਂ ਗਰਮੀ ਬਹੁਤ ਐ ਗੁੜੀਆ ਮੇਰੀ ਉਸ ਟਾਈਮ ਛੋਟੀ ਸੀ ਸੱਤ ਅੱਠ ਮਹੀਨੇ ਮਹੀਨੇ ਦੀ ਸਾਰੀ ਸੀਗੀ, ਫਿਰ ਉਹ ਰੋਂਦੀ ਸੀ ਉੱਥੇ।
ਅੱਛਾ, ਨਹੀਂ ਸੱਲ ਸਹੀ ਗੱਲ ਹੈਗੀ ਹੈ ਘਰ ਬੈ ਲੈ ਕੇ ਸ਼ੁਕਰਾਨਾ ਕਰਦੇ ਹੋ ਬਸ।
ਨਹੀਂ ਹੁਣ ਘਰ ਲਗਾਂਣੀ ਆਂ। ਘਰ ਘਰੇ ਬਹਿ ਕੇ ਲਗਾ ਲਈ
ਹਾਂਜੀ -ਹਾਂਜੀ ਤੁਸੀਂ ਉੱਥੇ ਨਹੀਂ ਜਾ ਸਕਦੇ, ਉਹਨਾਂ ਨੂੰ ਸਭ ਪਤਾ ਕਿ ਕਿਉਂ ਨਹੀਂ ਆਂਦੇ। ਕੀ ਵਜ੍ਹਾ ਹੈਗੀ ਐ ਇਹਨਾਂ ਦੀ
ਬਿਲਕੁਲ ਜੀ ਬਿਲਕੁਲ ਤੁਸੀਂ ਜਾਂਦੇ ਹੋ ਚੁਪਹਿਰਾ ਕੱਟਣ।
ਹਾਂਜੀ- ਹਾਂਜੀ, ਜਾਂਦੇ ਆਂ।
ਅੱਛਾ ਜੀ, ਸਾਡੇ ਆਪ ਇੱਥੇ ਹੁਣ ਜਾਣਾ ਅਸੀਂ ਵੇਖੋ ਮਗਰ ਪਈ ਹਾਂ ਮੈਂ ਕਿਹਾ ਸ਼ਹੀਦਾ ਸਾਹਿਬ ਲੈ ਜਾਓ ਮੱਥਾ ਟੇਕਣ ਲਈ ਉੱਥੇ ਜਾਣਾ। ਪਰ ਹਲੇ ਕੋਈ ਰਿਸਪੋਂਸ ਨਹੀਂ, ਕਿਉਂਕਿ ਬੱਚੇ ਛੋਟੇ ਹੈਗੇ ਨੇ ਦੋਨੇ ਨਿੱਕੇ ਹੈਗੇ ਨੇ ਕੋਈ ਐ ਤੇ ਹੈ ਨੀ ਵੱਡੇ ਵੱਡੇ ਹੈਗੇ ਨੇ ਸਾਂਭ ਲੈਣਗੇ ਇਹ ਤੰਗ ਬੜਾ ਕਰਨਗੇ ਰਸਤੇ ਚ ਫੇਰ ਤੁਹਾਨੂੰ ਪਤਾ ਸਫ਼ਰ ਲੰਬਾ ਹੈਗਾ ਵਾ। ਕਿੱਥੇ ਜਾਇਆ ਜਾਂਦਾ ਤੰਗ ਬਹੁਤ ਕਰਦੇ ਨੇ ਸ਼ੁਕਰਾਨਾ ਕਰਨਾ ਪਰ ਹਾਲੇ ਕਿ
ਹਾਂਜੀ -ਹਾਂਜੀ ਉੱਥੇ ਬੜੀ ਗਰਮੀ ਹੈਗੀ। ਪਰ ਫੇਰ ਦਿਲ -ਦਿਲ ਨੂੰ ਸਕੂਨ ਮਿਲ ਜਾਂਦਾ ਦਰਸ਼ਨ
ਹਾਂਜੀ- ਹਾਂਜੀ ਇਹ ਤੇ ਹੈ ਹੀ ਉਥੇ ਤੁਹਾਨੂੰ ਪਤਾ ਸੰਗਤ ਬਹੁਤ ਹੁੰਦੀ ਹੈਗੀ। ਵੀ ਇਹ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੁੰਦੀ।
ਹਾਂਜੀ -ਹਾਂਜੀ।
ਹੋਰ ਦੱਸੋ ਜੀ, ਤੁਸੀਂ ਠੀਕ ਹੋ।
ਹਾਂਜੀ, ਵਧੀਆ।
ਰਕ ਜਾਂਦੇ ਹੋ।
ਹਾਂਜੀ ਜਾਂਦੇ ਹਾਂ ਸਵੇਰੇ ਜਾਂਦੇ ਹਾਂ ਸਾਢੇ ਚਾਰ ਵਜੇ।
ਜੀ ਅਸੀਂ ਆਪ ਕੋਠੇ ਗੇੜੇ ਕੱਢ ਲਈ ਤੇ ਪਾਰਕ ਤੇ ਜਾਇਆ ਨੀ ਜਾਂਦਾ ਹੈਗਾ, ਦੋ ਤਿੰਨ ਚੱਕਰ ਕੱ ਪਢਲੀ ਦੇ ਵਾ ਬਹੁਤ ਹੈਗੇ ਨੇ।
ਹੂੰ।
ਹਾਂਜੀ, ਹੋਰ ਦੱਸੋ ਹੋਰ ਕੀ- ਕੀ ਕਰ ਲੈਂਦੇ ਹੋ, ਵਧੀਆ ਜੀ ਵਧੀਆ। ਪਿਆ
ਤੁਹਾਨੂੰ ਕਿਹੜੀ ਗੇਮ ਪਸੰਦ ਆ ਗਈ ਐ।
ਫਿਲਹਾਲ ਤੇ ਚਿੜੀ ਛਿੱਕਾ ਖੇਲ ਲਈਦਾ ਦਾ ਨਿੱਕੇ ਹੁੰਦੇ ਸਟਾਪੂ ਬੜਾ ਖੇਡੇ। ਆਇਆ।
ਹਾਂਜੀ ਤੁਸੀਂ ਨਿੱਕੇ ਹੁੰਦੇ ਕਿਹੜੇ ਸਕੂਲ ਜਾਂਦੇ ਸੀ।
ਉਧਰ ਰਹਿ ਗਿਆ ਸੀ ਗੌਰਮੈਂਟ, ਉੱਥੇ ਜਾਂਦੇ ਹੁੰਦੇ ਸੀਗੇ।
ਉੱਥੋਂ ਦੀ ਪੜ੍ਹਾਈ ਕਿਵੇਂ ਸੀ।
ਤੁਹਾਨੂੰ ਕਹਿ ਤੇ ਰਹੇ ਹਾਂ ਪਹਿਲੇ ਪੜ੍ਹਾਈ ਵਧੀਆ ਹੁੰਦੀ ਸੀ, ਔਰ ਫੀਸਾਂ ਘੱਟ ਹੁੰਦੀਆਂ ਸੀ ਪੜ੍ਹਾਈ ਜ਼ਿਆਦਾ ਵਧੀਆ ਹੁੰਦੀ ਸੀ, ਅੱਜ ਕੱਲ ਫੀਸਾਂ ਜ਼ਿਆਦਾ ਨੇ ਔਰ ਪੜ੍ਹਾਈ ਘੱਟ ਏ।
ਹੂੰ
ਹੁਣ ਤੇ ਵੈਸੇ ਸਾਡੇ ਪੰਜਾਬ ਚ, ਰੂਲ ਆ ਗਿਆ ਹੋਇਆ ਵੇ ਕਿ ਜੋ ਗੋਰਮੈਂਟ ਔ ਫੋਨ ਤੇ ਪੜ੍ਹਾਈ ਭੇਜ ਰਹੀ ਹੈ ਨਾ, ਇਹ ਬੈਨ ਕਰ ਦੇਣਗੇ ਬੰਦ ਕਰ ਦੇਣਗੇ
ਅੱਛਾ
ਕਿਉਂਕਿ ਜਦ ਸਕੂਲ ਵਾਲੇ ਫੀਸਾਂ ਪੂਰੀਆਂ ਲੈ ਰਹੇ ਨੇ ਤੇ ਫਿਰ ਬੱਚਿਆਂ ਨੂੰ ਪੜ੍ਹਾਈ ਵੀ ਪੂਰੀ ਕਰਵਾਉਣ।
ਹਾਂਜੀ ਹਾਂਜੀ
ਬੱਚੇ ਫਿਰ ਫੋਨ ਤੇ ਕਿਉ ਪੜ੍ਹਨ, ਜਿਸ ਘਰ ਦੇ ਵਿੱਚ ਇੱਕ ਹੀ ਫੋਨ ਹੋਏਗਾ, ਔ ਘਰ ਦੇ ਕੀ ਕਰਨਗੇ। ਇਹ ਚੀਜ਼ ਫਿਰ ਹੁਣ ਪੰਜਾਬ ਚ ਤੇ ਐਲਾਨ ਕਰਤਾ ਹੁਣ ਹਰਿਆਣੇ ਚ ਵੀ ਆਏਗਾ, ਪਤਾ ਨਹੀਂ ਕਦੋਂ ਆਏਗਾ। ਆਏਗਾ ਕਦੋ ਵੀ
ਤੁਸੀਂ ਲੁਧਿਆਣੇ ਗਏ ਹੋ ਕਦੇ
ਹਾਂਜੀ ਮੇਰੇ ਪੇਕੇ ਲੁਧਿਆਣੇ ਹੈਗੇ ਨੇ, ਮਥੇਰੀਏ ਹੈਗੇ ਨੇ, ਮੇਰਾ ਦਾਦਾ ਲੁਧਿਆਣੇ ਦਾ ਹੀ ਕੀ ਏ
ਅੱਛਾ ਉੱਥੇ ਕੀ ਫੇਮਸ ਹੈਗਾ ਹੈ।
ਉੱਧਰ ਦੇ ਕੱਪੜਾ ਔਰ ਜੁੱਤੀਆਂ, ਇਹ ਫੇਮਸ ਹੈਗੀਆਂ ਨੇ ਖਾਣ ਪੀਣ ਦੀ ਡਿਸ਼ਿਜ਼ ਹੈ। ਉੱਥੇ ਬਾਾਰ ਚੌਵੀ ਘੰਟੇ ਖੁੱਲ੍ਹ ਹੈਗਾ ਵਾ, ਕੋਈ ਚੀਜ਼ ਉੱਥੇ ਇਹ ਨੀ ਹੈ ਕਿ ਮਤਲਬ ਫੈਸਿਲਿਟੀ ਨਾ ਹੋਵੇ ਉਧਰ ਬਹੁਤ ਚੀਜ਼ਾਂ ਦੀ ਫੈਸਿਲਿਟੀ ਹੈਗੀ ਬਹੁਤ ਜ਼ਿਆਦਾ ਗ ਦੁਆਰੇ ਵੀ ਖੁੱਲੇ ਹੋਏ ਨੇ, ਤੇ ਮਤਲਬ ਇਹ ਕਿ ਉੱਥੇ ਭੁੱਖੇ ਲੋਕ ਵੀ ਨਾ ਆਰਾਮ ਦੀ ਜ਼ਿੰਦਗੀ ਜੀ ਸਕ ਇਹ ਕੋਈ ਭੁੱਖਾ ਨੀ ਰਹਿ ਸਕਦਾ ਹੈਗਾ, ਉੱਥੇ ਕੰਮ ਬਹੁਤ ਹੈਗਾ ਆ ਜਨਾਨੀ ਤੋਂ ਜਨਾਨੀ ਕੰਮ ਕੰਮ ਕਰ ਰਹੀ ਹੈ, ਜੈਂਟਸ ਤੋਂ ਜੈਨਸ ਕਰ ਰਿਹਾ ਆ।
ਹਾਂਜੀ ਹਾਂਜੀ
ਔਰ ਉੱਧਰ ਖਾਣ ਪੀਣ ਦਾ ਵੀ ਕੋਈ ਆਉ ਨੀ, ਗੁਰਦੁਆਰੇ ਬਹੁਤ ਹੈਗੇ ਨੇ ਗੁਰਦੁਆਰੇ ਤਿੰਨੋ ਟਾਈਮ ਲੰਗਰ ਚੱਲਦਾ ਹੈ, ਸੇਵਾ ਸਰਦਾਰ ਵੀ ਖਾਣ, ਔਰ ਜਿਹੜੇ ਦਰਸ਼ਨ ਕਰਨ ਆ ਰਹੇ ਨੇ ਉਹ ਵੀ ਖਾ ਕੇ ਜਾਂਦੇ ਨੇ। ਕਹਿੰਦੇ ਨੇ ਨਾ ਗੁਰੂ ਘਰੋਂ ਕੋਈ ਖਾਲੀ ਨੀ ਜਾਂਦਾ ਹੈਗਾ ਉਹ ਏ।
ਹਾਂਜੀ ਹਾਂਜੀ ਸਹੀ ਗੱਲ ਹੈਗੀ ਏ, ਬਹੁਤ ਵਧੀਆ ਏ।
ਹਾਂਜੀ ਬਸ ਫੇਰ ਅਸੀਂ ਅਸੀਂ ਵੀ ਜਾਂਦੇ ਸੀ, ਅਸੀਂ ਸੇਵਾ ਕਰਦੇ ਸੀ, ਸਾਡੇ ਵੀ ਸਾਨੂੰ ਵੀ ਮਿਲਦੇ ਸੀਗੇ ਜਿਵੇਂ ਲਗਾ ਲਓ ਅਸੀਂ ਅ ਐਤਵਾਰ ਦੇ ਐਤਵਾਰ ਜਾਂਦੇ ਸਾਨੂੰ ਵੀ ਦਿੰਦੇ ਸੀ, ਫਿਰ ਅਸੀਂ ਛੱਡ ਦਿੱਤਾ ਸੀ ਕਿਉਂਕਿ ਅਸੀਂ ਆਪਣੇ ਮਨ ਤੋਂ ਸੇਵਾ ਕਰ ਰਹੇ ਹਾਂ ਕਿ ਕੁਛ ਲੈਣ ਵਾਸਤੇ ਥੋੜ੍ਹਾ ਨਾ, ਰੱਬ ਸਾਡਾ ਸਾਨੂੰ ਕਾਮਯਾਬ ਕਰ ਦੇਵੇ ਇਹੀ ਬਹੁਤ ਵੱਡੀ ਗੱਲ ਏ।
ਹਾਂਜੀ ਸਹੀ ਗੱਲ ਹੈਗੀ ਏ, ਅਸੀਂ ਉੱਥੇ ਖਾਣ ਪੀਣ ਥੋੜ੍ਹੀ ਜਾਂਦੇ ਆ।
ਹਾਂਜੀ ਹਾਂਜੀ, ਏਡੇ ਬੁੜੇ ਗੁਰਦੁਆਰੇ ਵੀ ਇਵੇਂ ਹੀ ਐ, ਹਾਂਜੀ। ਚਲੋ ਹੋਰ ਦੱਸੋ ਜੀ। ਵਧੀਆ ਹੀ ਚਾਹੀਦਾ, ਚਲੋ ਚੰਗਾ ਜੀ। ਧਿਆਨ ਰੱਖਣਾ ਸਤਿ ਸ਼੍ਰੀ ਅਕਾਲ ਜੀ।